ਹੈਲੋ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਕੀ ਕਰਦੇ ਤੇ।
ਬਸ ਕੁਛ ਨੀ, ਮੈਂ ਛੱਤ ਤੇ ਆਈ ਸੀਗੀ, ਮੀਂਹ ਵਾਲਾ ਮੌਸਮ ਹੋ ਰਿਹਾ ਠੰਡੀ ਹਵਾ ਚੱਲ ਰਹੀ ਹੈ।
ਹਾਂ ਸਹੀ ਕਿਹਾ, ਵੈਸੇ ਤੁਹਾਡੇ ਸਾਈਡ ਹਾਂ ਮੌਸਮ ਵੱਧੀਆ ਤੁਹਾਡੇ ਸਾਈਡ ਮਤਲਬ ਮੀਂਹ ਪੈ ਰਿਹਾ, ਜਾਂ ਫਿਰ ਹਲੇ। ਮੌਸਮ ਵਧੀਆ ਮਤਲਬ ਹਲੇ ਮੀਂਹ ਨੀ ਪਿਆ।
ਮਤਲਬ ਹਾਂ ਮਤਲਬ ਮੀਂਹ ਤੇ ਨੀ ਪੈ ਰਿਹਾ, ਬਟ ਇਹ ਹੈ ਕਿ ਹਵਾ ਵਧੀਆ ਚੱਲ ਰਹੀ ਹੈ, ਬੱਦਲ ਜਿਹਾ ਹੋ ਰਿਹਾ।
ਅੱਛਾ ਬੱਦਲ ਹੋ ਰਿਹਾ ਠੀਕ ਹੈ, ਸਾਡੇ ਤਾ ਵੀ ਬਦਲ ਹੋ ਰਿਹਾ। ਬਟ ਨਹੀਂ -ਨਹੀਂ ਮੀਹ ਨਈ ਪਿਆ ਹਜੇ।
ਮੈਨੂੰ ਲੱਗਦਾ ਫੇਰ ਰਾਤ ਤੱਕ ਤਾ ਆ ਈ ਜਾਊਗਾ ਮੀਂਹ।
ਅੱਛਾ- ਅੱਛਾ।
ਹਾਂਜੀ ਕਿਉਂਕਿ ਜਿਵੇਂ ਦਾ ਮੌਸਮ ਲੱਗ ਰਿਹਾ, ਨ ਐ ਲੱਗ ਰਿਹਾ ਵੀ ਸ਼ਾਇਦ ਰਾਤ ਨੂੰ ਮੀਂਹ
ਹਾਂ ਸਹੀ ਕਿਹਾ, ਮੀਂਹ ਦਾ ਮੌਸਮ ਹੋ ਰਿਹਾ ਬਾਕੀ ਦੇਖੋ। ਕਹਿੰਦਾ ਹੈ। ਨਹੀ।
ਉਹੀ ਤਾਂ ਹੈਗਾ। ਕੁਛ ਨੀ ਪਤਾ ਹੁੰਦਾ, ਇਹ ਕੁਦਰਤ ਹੈ। ਮੀਂਹ ਪਵੇ ਨਾ ਪਵੇ।
ਬਾਕੀ, ਦੱਸੋ ਕੀ ਕਰਦੇ ਤੇ
ਕੁਛ ਨੀ, ਬਸ ਵਹਲੇ ਸੀਗੇ ਮੈਂ ਕਿਹਾ ਵੀ ਕਾਲ ਵਗੈਰਾ ਕਰ ਲੈਂਦੇ ਆ। ਪੁੱਛ ਲੈਂਨ ਹਾਂ। ਤੁਹਾਨੂੰ ਕਾਫੀ ਦਿਨ ਹੋ ਗਏ, ਤੁਹਾਡੇ ਨਾਲ ਗੱਲ ਕਰੇ ਤਾਂ
ਹਾਂਜੀ, ਸਹੀ ਕਿਹਾ। ਬਸ, ਮੈਂ ਵੀ ਮਤਲਬ ਛੱਤ ਤੇ ਹੀ ਸੀ ਜਾਏ ਰਹੀ ਹਾਂ। ਛੱਤ ਤੇ। ਤੇ, ਬਹੁਤ ਸੋਹਣਾ ਮੌਸਮ ਹੈ। ਠੰਡਾ ਮੌਸਮ। ਵੈਸੇ, ਮੀਹ ਆਜੇ ਤਾਂ ਵਧੀਆ। ਕਿਉਂਕਿ, ਬਹੁਤ ਜ਼ਿਆਦਾ ਨਾ ਗਰਮੀ ਹੋ ਰਹੀ ਹੈ। ਉਹਦੇ ਕਰਕੇ ਇੱਕ ਬਹੁਤ ਜ਼ਿਆਦਾ ਧੂੜ ਮਿੱਟੀ ਹੈ। ਉਹ ਵੀ ਸਾਰੀ ਸ਼ਾਂਤ ਹੋਜੂਗੀ ਹਨਾ, ਮੀਂਹ ਪੈ ਗਿਆ ਤਾਂ ਬਹੁਤ ਵਧੀਆ।
ਹਾਂਜੀ, ਉਹੀ ਹੈ ਕਿ ਥੋੜਾ ਆਪਾਂ ਨੂੰ ਨਾ ਏਸੀ ਤੋਂ ਵੀਓ ਹੋ ਜਾਵੇਗਾ। ਆਪਣੀ ਬੋਡੀ ਵੀ ਠੀਕ ਹੋ ਜਾਏਗੀ। ਕਿਉਂਕਿ, ਸਾਰਾ ਟਾਈਮ ਏਸੀ ਚ ਬੈਠੇ ਰਹਿੰਦੇ ਆ।
ਸਹੀ ਕਿਹਾ।
ਵੈਸੇ, ਤਾਂ ਇਹੋ ਜਿਹੇ ਮੌਸਮ ਚ ਤਾਂ ਇਹ ਦਿਲ ਕਰਦਾ ਕਿ ਬਾਹਰ ਛੱਤ ਤੇ ਬੈਠੇ ਰਹੋ। ਇੱਥੇ ਹੀ ਸੋਵੋ, ਪਰ ਕੀ ਕਰੀਏ।
ਹੂ, ਮੈਂ ਵੈਸੇ ਤੁਸੀਂ ਮੈਨੂੰ ਦੱਸਿਆ ਸੀ। ਨਾ ਫਰੂਟ ਸੈਲਡ ਵਗੈਰਾ ਮੈਂ ਉਹ ਟਰਾਈ ਕਰਕੇ ਦੇਖਿਆ। ਦੇਖਿਆ, ਬਹੁਤ ਜਿਆਦਾ ਵਧੀਆ ਬਣਿਆ।
ਟੇਸਟੀ ਲੱਗਿਆ ਤੁਹਾਨੂੰ?
ਹਾਂ, ਬਹੁਤ ਵਧੀਆ ਸੀ। ਤੇ ਹੁਣ ਮੈਂ ਟਰਾਈ ਕਰਕੇ ਕਿ ਦੇਖਦੀ ਹਾਂ। ਇੱਕ ਹੁੰਦਾ ਨਾ ਜੋ ਆਪਾਂ ਮਤਲਬ ਚਨਾ ਚਨੇ ਦੀ ਸਬਜ਼ੀ ਹੁੰਦੀ ਹੈ।
ਹਾਂਜੀ-ਹਾਂਜੀ।
ਉਹਦੇ ਜੋ ਸੂਪ ਵਗੈਰਾ ਹੁੰਦਾ ਹੈ। ਸੋ ਮੈਂ ਸੂਪ ਟਰਾਈ ਕਰ ਰਹੀ ਹਾਂ। ਸੂਪ ਵੀ ਬਹੁਤ ਵਧੀਆ। ਜਸਟ, ਜੋ ਚਣੇ ਹੁੰਦੇ ਨੇ। ਹੈਗੇ ਘਰੇ ਹਾਂ-ਹਾਂ, ਘਰੇ ਬਣਾਗੇ।
ਕੋਈ ਨੀ, ਮੈਂ ਤੈਨੂੰ ਹੋਰ ਰੈਸਪੀ ਵੀ ਸ਼ੇਅਰ ਕਰ ਦਾਂਗੀ। ਜੇ ਆਪਣੀ ਗੱਲ ਹੋਈ ਸੀ। ਆਪਾਂ, ਫੇਰ ਮੈਂ ਤੁਹਾਡੇ ਲਈ
ਤੇ ਬਹੁਤ ਵਧੀਆ ਹੈ। ਕਹਿੰਦੇ ਸੂਪ ਹਨਾ ਲੈਕ ਚਨਾ ਜੋ ਹੁੰਦਾ ਉਹਦਾ ਸੋਪ ਬਹੁਤ ਵਧੀਆ ਕਹਿੰਦੇ‌‌।
ਹਾਂ, ਨਹੀਂ ਚਲੋ ਵਧੀਆ। ਉਹੀ ਹੈ, ਨਾ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਦੱਸਾਂਗੇ ਹਨਾ। ਵੀ ਤੁਸੀਂ ਇਹ ਚੀਜ਼ ਟਰਾਈ ਕਰੋ। ਉਦੋਂ ਹੀ ਆਪਾਂ ਨੂੰ ਪਤਾ ਪਤਾ ਲੱਗੇਗਾ।
ਸਹੀ ਕਿਹਾ।
ਕਿਉਂਕਿ, ਹੁਣ ਆਪਾਂ ਨੂੰ ਜਿਵੇਂ ਇੱਕ ਦੂਜੇ ਤੋਂ ਪਤਾ ਲੱਗਦਾ। ਕਿ ਤੁਸੀਂ ਇਹ ਚੀਜ਼ ਖਾਓ ਇਹ ਚੀਜ਼ ਲਈ ਬੈਨੀ ਇਸ ਚੀਜ਼ ਲਈ ਕਿਉਂਕਿ, ਆਪਾਂ ਤਾਂ ਐਂ ਕਰਦੇ ਹਾਂ। ਕਿ ਆਪਾਂ ਜਿਹੜੀ ਚੀਜ਼ ਨੋਰਮਲ ਖਾ ਰਹੇ ਹਾਂ। ਆਪਾਂ ਆਪਾਂ ਡੇਲੀ ਉਹੀ ਚੀਜ਼ ਖਾਂਦੇ ਹਾਂ‌।
ਹਾਂ, ਸਹੀ ਕਿਹਾ, ਬਾਕੀ ਇਹ, ਨਵੀਂ-ਨਵੀਂ ਵਰਾਇਟੀ ਐਡ ਕਰਨੀ ਚਾਹੀਦੀ ਹੈ। ਇੱਕ ਸੇਮ ਡਾਇਟ ਖਾਣਾ ਸਾਰਾ ਟਾਈਮ ਉਹਦੇ ਨਾਲ ਬੋਡੀ ਬੋਰ ਹੋ ਜਾਂਦੀ ਹੈ। ਤੇ ਮਨ ਵੀ ਨਹੀਂ ਕਰਦਾ, ਫੇਰ ਖਾਣ ਨੂੰ।
ਹਾਂਜੀ, ਇਹੀ ਹੈ। ਕਿ ਮਤਲਬ ਅਗਰ ਤੁਸੀਂ ਤਿੰਨ ਟਾਈਮ ਵੀ ਕੋਈ ਚੀਜ਼ ਖਾ ਰਹੇ ਹੋ। ਨਾ ਤੁਸੀਂ ਸੇਮ ਚੀਜ਼ ਨਹੀਂ ਖਾ ਸਕਦੇ। ਤਿੰਨੋਂ ਟਾਈਮ
ਸਹੀ ਕਿਹਾ, ਤਿੰਨ ਟਾਈਮ ਰੋਟੀ ਤਾਂ ਬਿਲਕੁਲ, ਸਹੀ ਨਹੀਂ ਹੈਗਾ। ਅਲੱਗ-ਅਲੱਗ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਤੇ ਇੱਧਰ ਸਾਡੀ ਸਾਈਡ ਤਾਂ ਬਹੁਤ ਜ਼ਿਆਦਾ ਨਾ ਹਨੇਰੀ ਹੁੰਦੀ ਹੈ ਜਿਵੇਂ ਮਿੱਟੀ ਘੱਟਾ ਬਹੁਤ। ਉੱਡ ਰਿਹਾ ਹਾਲੇ ਮੀਂਹ ਤਾਂ ਨਹੀਂ ਪਿਆ, ਜੇ ਮੀਂਹ ਪੈ ਜੇ ਤਾਂ ਵਧੀਆ।
ਮੀਂਹ ਆਉਣਾ ਚਾਹੀਦਾ ਹੈ ਵੈਸੇ ਤੇ-
ਕਿਉਂਕਿ ਹਾਂ ਕਿਉਂਕਿ ਹੁਣ ਫੇਰ ਜੀਰੀ ਦਾ ਟਾਈਮ ਹੈ ਤਾਂ ਫੇਰ। ਹਾਂ ਮੀਂਹ ਪੈ ਜੇ ਵਧੀਆ ਰਹੂਗਾ।
ਕਿਉਂਕਿ ਐਵੇਂ ਹੁੰਦਾ ਨਾ ਕਿ ਚਲੋ ਫੇਰ ਥੋੜਾ ਏਸੀ ਵਗੈਰਾ ਨਾ ਬੰਦ ਹੀ ਰਹਿੰ- ਦਾਂ ਨੀ ਆਪਾਂ ਨੂੰ ਦੁਪਹਿਰ ਨੂੰ ਵੀ ਐਂ ਹੁੰਦਾ ਕਿ ਆਪਾਂ ਏਸੀ ਔਨ ਕਰ ਲਈਏ।
ਸਹੀ ਕਿਹਾ, ਦੁਪਹਿਰੇ ਤੇ ਐ ਸੀਂ ਓਨ ਕਰਦੇ ਹਾਂ। ਪਰ ਟਾਈਮ ਹੈ, ਥੋੜਾ ਜਿਹਾ ਰਾਤ ਟਾਈਮ, ਸੋਣ ਟਾਈਮ ਹੋ ਗਿਆ। ਬਾਕੀ ਸ਼ਾਮ ਟਾਈਮ ਥੋੜਾ ਜਿਹਾ ਸੈਰ ਵਗੈਰਾ ਕਰ ਲਈ, ਥੋੜਾ ਜਿਹਾ ਹਨਾ ਵਰਕਆਊਟ ਵਗੈਰਾ ਕਰ ਲਿਆ।
ਹੂੰ।
ਉਹਦੇ ਨਾਲ ਫੇਰ ਬੋਡੀ ਜੋ ਹੈਗੀ ਹੈ ਹੀਟਅਪ ਹੁੰਦੀ ਹੈ ਜਿਹਦੇ ਨਾਲ ਨਹਾਉਣ ਦਾ ਵੀ ਮਨ ਕਰਦਾ ਫੇਰ ਆ- ਕੇ ਸੋ ਜਾਣਾ।
ਹੂੰ ਸਹੀ ਗੱਲ ਹੈ, ਮਤਲਬ ਆਪਣੀ ਬੋਡੀ- ਜਿੰਨਾ ਕੰਮ ਕਰੂਗੀ, ਜਿੰਨਾ ਉਹ ਐਕਟਿਵ ਰਹੂਗੀ, ਓਨਾ ਆਪਣੇ ਲਈ ਬੈਸਟ ਹੈ। ਕਿਉਂਕਿ ਉਸਦੇ ਨਾਲ -ਨਾਲ ਹੀ ਤਾਂ, ਆਪਣੇ ਔਰਗੈਨਸ ਵੀ ਸਾਰੇ ਸਹੀ ਰਹਿਣਗੇ ਆਪਣਾ ਖੂਨ ਵਗੈਰਾ ਸਭ ਕੁਛ, ਸਰਕਲ ਵਧੀਆ ਰਹੇਗਾ।
ਹਾਂਜੀ। ਬਾਕੀ, ਹੋਰ ਤੁਸੀਂ ਕੀ ਕਰਦੇ ਸੀਗੇ ਹੁਣਾ? ਕੋਈ ਹੁਣ ਪੜਾਈ ਵਗੈਰਾ ਲਈ ਚੀਜ਼। ਸ਼ਾਮ ਟਾਈਮ ਤੁਹਾਨੂੰ ਮੈਂ ਜਦੋਂ ਤੁਹਾਨੂੰ ਕਿਹਾ ਸੀ ਵੀ ਬਹੁਤ ਜ਼ਿਆਦਾ, ਪੜ ਕੇ ਦੇਖਿਓ ਬਹੁਤ ਜ਼ਿਆਦਾ ਛੇਤੀ ਛੇ- ਗੱਲਾ ਯਾਦ ਚ ਹੁੰਦੀਆਂ ਨੇ।
ਠੀਕ ਹੈ -ਠੀਕ ਹੈ, ਹਾਂਜੀ ਬਸ ਹੁਣ ਤਾਂ ਕੁਛ ਨੀ ਬ ਹੁਣ ਤਾਂ। ਰੋਟੀ ਸਬਜ਼ੀ ਦਾ ਕਰਨਾ ਮੰਮਾ ਨਾਲ, ਹੈਲਪ ਕਰਾਵਾਂਗੇ ਉਹ ਤੋਂ ਬਾਅਦ ਬਸ ਫੇਰ ਆ- ਅੱਠ, ਸਾਢੇ ਅੱਠ ਵਜੇ ਤੱਕ। ਡਿਨਰ ਕਰਕੇ ਫੇਰ ਸੋ ਜਾਂਨੇ ਹਾਂ, ਦਸ ਕੁ ਵਜੇ ਤੱਕ ਨੂੰ।
ਅੱਛਾ।
ਹਾਂ ਤੁਸੀਂ ਕਿੰਨੇ ਕੁ ਵਜੇ ਸੌ ਜਾਂਦੇ ਰਾਤੀ ਫੇਰ?
ਸਾਨੂੰ ਟਾਈਮ ਲੱਗ ਜਾਂਦਾ ਤੁਹਾਨੂੰ, ਮੈਂ ਦੱਸਿਆ ਨਾ ਸਵੇਰੇ ਲੇਟ ਹੀ ਉੱਠਦੀ ਹਾਂ ਮੈਂ ਤਾਂ। ਮੈਂ ਤਾਂ ਲੇਟ ਹੀ ਸੁੳਣੀ ਆ, ਕਿਉਂਕਿ ਸ਼ਾਮ ਟਾਈਮ ਫੇਰ ਮੈਂ ਏਦਾਂ ਨਾ ਜ਼ਿਆਦਾ ਪ੍ਰੋਡਕਟਿਵ ਹੁੰਦੀ ਆ ਤਾਂ, ਆਰ ਟਮ ਮੈਂ ਜਿਆਦਾ ਐਕਟੀਵਿਟੀ ਯੂਜ਼ਰ ਕਰਦੀ ਹਾਂ।
ਨਹੀਂ ਚਲੋ ਵਧੀਆ ਉਹ ਵੀ ਬਟ ਇਹ ਹੈ, ਕਿ ਪ੍ਰੋਪਰ ਨੀਂਦ ਹੋਣੀ ਚਾਹੀਦੀ ਹੈ ਆਪਣੀ ਪੂਰੀ। ਇਹ ਨਾ ਹੋਵੇ ਕਿ ਆਪਾਂ ਮਤਲਬ ਜਲਦੀ ਮਤਲਬ ਉੱਠੀਏ- ਤੇ ਆਪਣੀ ਨੀਂਦ ਪੂਰੀ ਨਾ ਹੋਵੇ, ਫੇਰ ਫਾਇਦਾ ਵੀ ਕੀ ਹੈ ਜਲਦੀ ਉੱਠੇ ਦਾ।
ਫੇਰ ਪੂਰਾ ਦਿਨ ਬੰਦਾ ਲੇਜ਼ੀ ਫੀਲ ਕਰ-
ਹੂੰ- ਹੂੰ ਚਾਹੇ ਤੁਸੀਂ ਰਾਤ- ਤੀ ਲੇਟ ਸੋ ਰਹੇ ਹੋ, ਪਰ ਇਹ ਹੈ ਕਿ ਤੁਸੀਂ ਦਿਨ 'ਚ ਚਲੋ ਫੇਰ ਉਸੇ ਟਾਈਮ ਉੱਠੋ ਨਾ ਜਦੋਂ ਤੁਹਾਡੀ ਨੀਂਦ ਤੁਹਾਨੂੰ ਇਹ ਲੱਗੇ- ਕਈ ਹੁਣ ਕਹਿੰਦੇ ਨੇ, ਕਿ ਹਾਂਜੀ ਅਸੀਂ ਇੰਨੇ ਵਜੇ ਸੋਨ ਹਾਂ ਇੰਨੇ ਵਜੇ ਉੱਠ ਜਾਂਦੇ ਹਾਂ। ਬਲਕਿ ਇਹਦੇ ਨਾਲ ਤਾਂ ਤੁਹਾਡੀ, ਨੀਂਦ ਹੀ ਖ਼ਰਾਬ ਹੋ ਰਹੀ ਹੈ।
ਅੱਠ ਘੰਟੇ ਤਾਂ ਕਹਿੰਦੇ ਨੇ ਸੋਹਣਾ ਹੀ ਸੋਹਣਾ ਹੈ, ਬਟ ਜੇ ਤੁਹਾਡੀ ਬੋਡੀ ਜ਼ਿਆਦਾ, ਬਹੁਤ ਜ਼ਿਆਦਾ ਥੱਕ ਗਈ ਹਨਾ ਤੁਸੀਂ ਮੈ- ਟਲੀ ਵੀ ਕਈ ਵਾਰ ਹੁੰਦਾ ਨਾ, ਇਹ ਨੀ ਹੁੰਦਾ ਕਿ ਸਿਰਫ ਫਿਜੀਕਲੀ ਥੱਕ ਗਏ, ਮੈਂਟਲੀ ਵੀ ਬੰਦਾ ਬਹੁਤ
ਹੋਰ ਦੱਸੋ ਕੀ ਬਣਾਓਗੇ ਅੱਜ ਡਿ-
ਅਸੀਂ ਅੱਜ ਬਣਾ ਰਹੇ ਹਾਂ, ਤੁਹਾਨੂੰ ਮੈਂ ਦੱਸਿਆ ਬਲੈਕ ਚਨਾ। ਚਨੇ ਦੀ ਸਬਜ਼ੀ ਬਣਾ ਰਹੇ ਅੱਜ, ਮਤਲਬ ਦਾਲ ਕਹਿ ਸਕਦੇ ਹਾਂ। ਹੈਲੋ। ਹੈਲੋ।